ਹੈਲੋ
ਸਤਿ ਸ੍ਰੀ ਅਕਾਲ ਵੀਰ ਜੀ।
ਸਤਿ ਸ੍ਰੀ ਅਕਾਲ ਜੀ ਹੋਰ।
ਹੋਰ ਠੀਕ ਹੋ ਤੁਸੀਂ?
ਹਾਂਜੀ ਤੁਸੀਂ ਦੱਸੋ ਠੀਕ ਹੋ?
ਵਧੀਆ ਘਰ ਪਰਿਵਾਰ ਸਭ ਠੀਕ ਹੈ?
ਹਾਂਜੀ ਹਾਂਜੀ
ਹੋਰ ਲੰਚ ਹੋ ਗਿਆ ਤੁਹਾਡਾ?
ਹਾਂਜੀ ਹੋ ਗਿਆ ਹੋ ਗਿਆ।
ਅੱਛਾ, ਹਾਂਜੀ-ਹਾਂਜੀ।
ਅੱਛਾ।
ਕੀ ਕਾਰ ਰਿਹ ਸੀ?
ਬਾਸ ਕੁਛ ਬੈਠੇ ਹੋਏ ਸੀ।
ਅੱਛਾ, ਮੈਂ ਵੀ ਵੀ ਫੀ੍ ਸੀ ਮੈਂ ਕਿਆ ਚੱਲ ਵੀਰ ਜੀ ਨੂੰ ਫੋਨ ਕਰਕੇ ਪੁੱਛਾਂ। ਕੀ ਉ ਕੋਲੇਜ ਪੜ੍ਹਦੇ ਨੇ ਕੇੜੇ ਕੋਲੇਜ ਪੜ੍ਹਦੇ ਹੋ ਤੁਸੀਂ?
ਮੈਂ ਡੀਡੀ ਜੈਨ ਕੋਲੇਜ।
ਅੱਛਾ ਜੀ। ਅੱਛਾ, ਮੈਂ ਵੀ ਅਪਣੇ ਬੇਟੇ ਨੂੰ ਨਾ ਕੋਲੇਜ ਐਡਮਿਸ਼ਨ ਕਰਵਾਣੀ ਸੀ।
ਅੱਛਾ।
ਤੇ ਮੈਨੂੰ ਫੇਰ ਤੁਆਡਾ ਧਿਆਨ ਆਇਆ, ਮੈਂ ਕਿਆ ਉ ਵੀਰ ਜੀ ਪੜ੍ਹਦੇ ਨੇ ਤੇ ਉਨਾਂ ਨੂੰ ਪੁੱਛਦੀ ਆ।
ਹਾਂਜੀ-ਹਾਂਜੀ।
ਤੁਸੀਂ ਕੇੜੀ ਸਟੀਮ ਲਿੱਤੀ ਹੋਈ ਏ।
ਅਸੀ ਬੀ ਮੈਂ ਬੀ ਕੋਮ ਲਿਤੀ ਹੋਈ ਏ।
ਅੱਛਾ, ਬੀਕੋਮ ਲਤੀ ਹੋਈ ਏ ਤੇ ਕੀ ਖਰਚਾ ਵਗੈਰਾ ਕੋਲੇਜ ਦਾ? ਸਟੱਡੀ ਕਿਵੇਂ ਦੀ ਏ, ਲੈਕਚਰਾਰ ਕਿਵੇਂ ਦੇ ਏ ਮੈਨੂੰ ਦੱਸੋਗੇ।
ਹਾਂਜੀ ਸਟਡੀ ਵਧੀਆ ਵੇ, ਤੇ ਐਡਮਿਸ਼ਨ ਵਗੈਰਾ ਹੈਗੀ ਫਿਫਟੀ ਥਾੳਜੇਂਟ।
ਅੱਛਾ ਜੀ ਅੱਛਾ।
ਹਾਂਜੀ, ਤੇ ਤੇਨ ਹਜ਼ਾਰ ਫੇਰ ਮ ਮੰਥਲੀ ਫੀਸ ਹੋ ਜਾਂਦੀ ਆ।
ਅੱਛਾ ਜੀ।
ਹੁ।
ਹਾਂ।
ਤੇ ਵਧੀਆ ਸਟੱਡੀ ਵਗੈਰਾ ਸਾਰੇ ਟੀਚਰਸ ਹੈਗੀਆਂ ਤੇ ਬੀਕੋਮ ਵਗੈਰਾ ਚ' ਤਾਂ ਤੇ ਥੋੜ੍ਹੀ ਗੇਮਸ ਵਗੈਰਾ ਵੀ ਹੈਗੀਏ।
ਹੁ ਅੱਛਾ ਜੀ।
ਹਮ।
ਹਮ, ਲੈਕਚਰ ਆਰ ਕਿਵੇਂ ਦੇ ਹੈਗੇ ਨੇ।
ਹਾਂਜੀ?
ਲੈਕਚਰਾਰ ਕਿਵੇਂ ਦੇ ਹੈਗੇ ਨੇ? ਸਰ ਵਗੈਰਾ ਕਿਵੇਂ ਦੇ ਹੈਗੇ ਨੇ?
ਵਧੀਆ ਵਧੀਆ ਸਾਰੇ, ਬਿਹੇਵੀਅਰ ਵਾਇਜ਼ ਵੀ ਪੜ੍ਹਾਉਣ ਵਿੱਚ ਵੀ ਵਧੀਆ ਸਾਰੇ।
ਅੱਛਾ ਤੇ ਨਾਲੇ ਕੀ ਕਹਿੰਦੇ ਟੀਚਰ ਵਗੈਰਾ ਵੀ ਪੜਾਉਂਦੇ ਆ?
ਥੋੜੇ ਬਹੁਤ ਐ ਤਿੰਨ ਚਾਰ ਟੀਚਰ ਵਗੈਰਾ ਹੈਗੇ ਆ, ਬਾਕੀ ਸਾਰੇ ਜਿਹੜੇ ਮੇਨ
ਅੱਛਾ ਤੇ ਨਾਲੇ ਕੀ ਕਹਿੰਦੇ ਨੇ, ਮਤਲਬ ਮੇਰੇ ਬੇਟੇ ਨੇ ਨਾ। ਉਹ। ਪਲੇੰਅ ਪਲੇਅ ਵਗੈਰਾ ਚ ਵੀ ਪਾਰਟੀਸਪੇਟ ਕੀਤਾ ਹੋਇਆ। ਉਹਦੇ ਕੋਲ ਕੀ ਕਹਿੰਦੇ ਨੇ, ਫੁੱਟਬਾਲ ਦਾ ਉਹ ਪਲੇਅਰ ਹੈ। ਤੇ ਤੁਹਾਡੇ ਕੋਲੇਜ ਚ ਇਹ ਫੈਸਿਲਿਟੀ ਹੈਗੀ ਹੈ?
ਹਾਂਜੀ ਹੈਗੀ ਆ ਫੁੱਟਬਾਲ ਦੀ ਹੈਗੀ ਆ, ਹਾਂਜੀ ਫੁੱਟਬਾਲ ਦੀ ਹੈਗੀ ਆ ਗੇਮਿੰਗ ਦੀ। ਕੋਈ ਵੀ ਚੂਜ ਕਰ ਸਕਦੇ ਹੋ ਗੇਮਿੰਗ ਦਾ, ਇੱਕ ਵੀ ਕ੍ਰਿਕਟ ਵਗੈਰਾ ਫੁੱਟਬਾਲ ਸਵੀਮਿੰਗ ਵਿੱਚ ਹੈਗਾ।
ਅੱਛਾ ਅੱਛਾ, ਉਹ ਨਾ ਐਕਚੁਲੀ ਜਿਹੜੀ ਅਕੈਡਮੀ ਉਹ ਨੇ ਜੁਆਇਨ ਕੀਤੀ ਹੋਈ ਆ ਨਾ, ਉਹ ਅਕੈਡਮੀ ਵਾਲੇ ਬਾਹਰ ਵੀ ਲੈ ਕੇ ਜਾਂਦੇ ਆ ਉਹਨਾਂ ਨੂੰ ਖੇਡਣ ਵਾਸਤੇ।
ਅੱਛਾ।
ਤੇ ਮੈਂ ਕਿਹਾ ਪੁੱਛਾਂ, ਕਿ
ਹਮ। ਇੱਥੇ ਤਾਂ ਹੈਗੀ ਆ ਵਧੀਆ ਫੈਸਿਲਿਟੀ ਸਾਰਾ ਕੁਝ ਮਤਲਬ ਖੇਡ ਗੇਮ ਵਿੱਚ ਤਾਂ ਹੈਗਾ ਵਧੀਆ
ਅੱਛਾ।
ਤੇ, ਤੇ ਨਾਲੇ ਹੋਰ ਹੋਰ ਕਿਸ ਚੀਜ ਦੀ ਫੈਸਲਿਟੀ ਹੈ।
ਹੋਰ ਏ ਸੀ ਵਗੈਰਾ ਲੱਗੇ ਪਏ ਇੱਕ ਤਾਂ ਜਿਵੇ ਸ਼ਾਰੀ ਹੋਲ, ਸਾਰੇ ਰੂਮ ਚ ਵਗੈਰਾ
ਅੱਛਾ।
ਹਾਂਜੀ ਪ੍ਰੋਪਰ ਟਾਈਮਿੰਗ ਹੈ ਅੰਦਰ ਆਨ ਦੀ ਤੇ ਜਿਵੇ ਛੁੱਟੀ ਦੀ ਪ੍ਰੋਪਰ ਟਾਈਮਿੰਗ ਐ
ਅੱਛਾ, ਅੱਛਾ ਮਤਲਬ ਆਊਟਸਾਈਡਰ ਅਲਾਉਡ ਨਹੀ ਹੈ ਜਿਵੇਂ ਕਈ ਕੋਲ ਚ ਨਾ ਅ ਮਤਲਬ ਜਿਵੇ ਮਰਜੀ ਤੁਸੀਂ ਅੰਦਰ ਚ ਵੜ ਸਕਦੇ ਓ, ਜਿਵੇਂ ਮਰਜੀ ਤੁਸੀ ਬਾਰ ਆ ਸਕਦੇ ਓ
ਹਾਂ ਨਹੀਂ ਇੱਥੇ ਨੀ ਲਾਊਡ ਹੈਗੇ, ਪੂਰੇ ਪ੍ਰੋਪਰ ਸਟ੍ਰਿਕਟ ਐ ਸਾਰਾ ਸਕੂਲ ਤੋ ਜਾਦਾ
ਅੱਛਾ ਜੀ, ਅੱਛਾ ਤੇ ਮਤਲਬ ਟਾਈਮਿੰਗ ਹੈ ਮਤਲਬ
ਹਾਂਜੀ, ਪ੍ਰੋਪਰ ਟਾਈਮਿੰਗ ਅੱਠ ਤੋਂ ਬਾਰਾ ਇੱਕ ਵਜੇ ਤੱਕ।
ਅੱਠ ਤੋਂ ਇੱਕ, ਮਤਲਬ ਉਸ ਟੈਮ ਦੇ ਵਿੱਚ ਵਿੱਚ ਕੋਈ ਤੁਸੀ ਬਾਰ ਨੀ ਜਾ ਸਕਦਾ
ਹਾਂਜੀ।
ਅੱਛਾ, ਤੇ ਹੋਰ ਕਿਸ ਚੀਜ ਦੀ ਮਤਲਬ ਕੀ ਕੈਂਦੇ ਨੇ, ਐਨੂਅਲ ਫੰਕਸ਼ਨ ਵਗੈਰਾ ਵੀ ਹੁੰਦੇ ਹੋਣਗੇ ਤੁਆਡੇ
ਹਾਂਜੀ, ਹਾਂਜੀ
ਠੀਕ ਐ ਤੇ ਹੋਰ ਹੋਰ ਕੀ ਮਤਲਬ ਮੈ ਤੇ ਓਨੂੰ, ਓਨੇ ਨਾ ਬੀ ਬੀ ਏ ਕਰਨੀ ਐ ਤੇ ਮੈ ਇਹੀ ਪੁੱਛਨਾ ਸੀ ਕਿ ਤੁਸੀ ਇੱਕ ਵਾਰ ਪਤਾ ਕਰਕੇ ਆਓਗੇ ਬੀ ਬੀ ਏ ਕਲਾਸ ਦੀ ਕਿੰਨੀ ਕੁ ਫੀਸ ਐ? ਤੇ ਕਿੰਨੀ ਹਾਂ, ਲੈਕਚਰਾਰ ਕਿਵੇ ਦੇ ਐ? ਸਾਰਾ ਇੱਕ ਵਾਰ ਤੁਸੀ ਪਤਾ ਕਰਕੇ ਆਣਾ
ਠੀਕ ਐ।
ਹਾਂਜੀ, ਮੈਨੂੰ ਤੁਹਾਡੀ ਆਵਾਜ ਨਹੀ ਆਈ।
ਠੀਕ ਐ, ਠੀਕ ਐ, ਮੈ ਕੇ ਕਰਾਂਗਾ ਇੱਕ ਵਾਰੀ ਤੁਹਾਨੂੰ ਪਤਾ, ਦੱਸ ਦਾਂਗਾ ਫੇਰ ਸਾਰਾ ਕੁੱਜ ਫੀਸ ਵਗੈਰਾ ਠੀਕ ਕੀ ਪ੍ਰੋਸੈਸ ਐ ਸਾਰਾ
ਹਾਂ, ਕੀ ਓਹੀ ਹੈ ਨਾ ਤੇ ਨਾਲੇ ਹੋਰ ਬੱਸ ਵਗੈਰਾ ਦੇ ਵੀ ਪੁੱਛ ਕੇ ਆਣਾ ਕਿ ਕੀ ਚਾਰਸੇਸ ਹੈ?
ਅੱਛਾ।
ਹਾਂ, ਬਈ ਅਗਰ ਕੋਲੇਜ ਦੀ ਬੱਸ ਵਗੈਰਾ ਜਿਵੇ ਅ ਲੈਣ ਵਗੈਰਾ ਯਾ ਹੋਰ ਛੋੜਨ ਦੇ ਆਂਦੀ ਹੋਏ ਤੇ ਓਹ ਵੀ ਪੁੱਛ ਆਣਾ
ਅੱਛਾ।
ਹਾਂਜੀ।
ਠੀਕ
ਕੇਓਂ ਕੇ ਆਪਣੇ ਵਾਈਕਲ ਤੇ ਅਸੀਂ ਭੇਜਾਂਗੇ ਤਾਨੂੰ ਪਤਾ ਹੀ ਏ, ਸਾਡਾ ਘਰ ਬੋਤ ਦੂਰ ਹੈਗਾ ਏ। ਅੱਜ-ਕੱਲ ਡਰ ਲੱਗਦਾ ਐ ਤੇ ਬ ਬੱਸਾਂ ਚ ਕੋਲੇਜ ਦੀਆਂ ਬੱਸਾਂ ਆਪ ਲੈਣ ਆਣ ਤੇ ਓ ਆਪ ਹੀ ਛੋੜਨ ਆਂਦੀਆਂ ਨੇ
ਅੱਛਾ।
ਹਾਂਜੀ, ਹਾਂ ਏ ਵੀ ਸਾਰਾ ਕੁਛ ਤੁਸੀ ਪਤਾ ਕਰਕੇ ਆਣਾ ਤੇ ਤੁਸੀ ਟਿਊਸ਼ਨ ਵਗੈਰਾ ਵੀ ਜਾਂਦੇ ਓ ਕਿ ਆਪਣੇ ਆਪ ਹੀ ਪੜਦੇ ਓ
ਨਈ, ਨਈ ਮੈਂ ਤਾਂ ਅਪਣੇ ਆਪ ਪੜ ਰੇਆ, ਟਿਊਸ਼ਨ ਤਾ ਨੀ ਜਾ ਰਿਆ
ਅੱਛਾ, ਅੱਛਾ ਕੋਈ ਕੋਚਿੰਗ ਵਗੈਰਾ ਨਈ ਲੈ ਰਹੇ ਤੁਸੀਂ?
ਅੱਛਾ, ਨਹੀਂ ਕੁਛ ਨਈ।
ਅੱਛਾ ਜੀ, ਵੈਸੇ ਹੋਰ ਕੋਈ ਤੁਸੀਂ ਅੱਗੇ, ਅੱਗੇ ਵਸਤੇ ਕੀ ਸੋਚੇਆ ਕਿ ਅੱਗੇ ਤੁਸੀਂ ਕੀ ਕਰਨਾ ਐ?
ਅੱਗੇ ਤਾ ਫੇਰ ਹਲੇ ਬੀ ਕੋਮ ਕਰਾਂਗੇ ਫਿਰ ਥੋੜਾ ਬੋਤ ਇਕ ਤਾ, ਏਹਿਸ ਕੋਲੇਜ ਵਿੱਚੋ ਇੰਟਰਵਿਊ ਵਗੈਰਾ ਹੋਊਗਾ।
ਓਥੋਂ ਹੀ ਅੱਗੇ ਪਤਾ ਲੱਗੇਗਾ ਕਿ ਦੱਸੂਗੇ ਕੀ ਕਰਨਗੇ ਦਵੇ
ਅੱਛਾ ਜੀ, ਅੱਛਾ ਮਤਲਬ ਸੋਸ਼ ਸੋਸ਼ਲ ਮੀਡੀਆ ਵਗੈਰਾ ਯੂਜ ਕਰਦੇ ਹੋ ਤੁਸੀਂ ਕਿ ਨਹੀਂ ਕਰਦੇ
ਹਾਂਜੀ
ਮੈਂ ਕਿਹਾ ਸੋਸ਼ਲ ਮੀਡੀਆ ਯੂਜ ਕਰਦੇ ਹੋ ਤੁਸੀਂ ਕਿ ਨਹੀਂ ਕਰਦੇ
ਕਰਦੇ ਆ ਕਰਦੇ
ਹਾਂ ਕਈਆਂ, ਕਈ ਮੁੰਡਿਆਂ ਨੂੰ ਸੋਸ਼ਲ ਮੀਡੀਆ ਦਾ ਬਹੁਤ ਹੁੰਦਾ ਮੇਰੇ ਬੇਟੇ ਨੂੰ ਸੋਸ਼ਲ ਮੀਡੀਆ ਦਾ ਬਹੁਤ ਹੈ,
ਅੱਛਾ,
ਹਾਂ ਅੱਛਾ ਜੀ ਯੂਸ ਤੇ ਉਹਦੇ ਵਿੱਚ, ਜਿੱਦਾ ਤੁਸੀ ਕੁੱਝ ਲਿਖਦੇ ਹੋ ਆਪਣੀ ਪੜ੍ਹਾਈ ਬਾਰੇ,
ਹਾਂ ਥੋੜਾ ਬਹੁਤਾ ਜਿਵੇ ਸਟੱਡੀ ਵਗੈਰਾ, ਔਨਲਾਈਨ ਵਗੈਰਾ ਜਿਵੇ ਸਿੱਖ ਲੈਂਦਾ।
ਅੱਛਾ ਜੀ ਤੇ ਨਾਲੇ ਕੋ ਕੋਚਿੰਗ ਮਤਲਬ ਬਹੁ, ਉਹਦੇ ਚ ਹੀ ਤੁਸੀਂ ਸਮਾਂ ਯੂਟਿਊਬ ਤੋਂ ਤੁਸੀਂ ਸਮਝ ਲੈਂਦੇ ਹੋਵੋਗੇ, ਕਿਉਂਕਿ ਉੱਥੇ ਯੂਟਿਊਬ ਤੇ ਸਾਰ ਜੋ ਮਰਜੀੀ ਲਿਖੋ ਤੇ ਉਹ ਸਾਰੀ ਕ ਦ
ਹਾਂ ਆਏਦਾ,
ਹਾਂ। ਮੈਂ ਵੀ ਆਪਣੇ ਬੇ ਮੇਰਾ ਬੇਟਾ ਵੀ ਨਾ ਸੋਸ਼ਲ ਮੁਦੇ ਤੇ ਯੂਟਿਊਬ ਤੇ ਹੀ ਸਰਚ, ਕਰ ਕਰਕੇ ਸਿੱਖਦਾ ਪਿਆ ਤੇ ਨਾਲ, ਨਾਲੇ ਹਾਂ ਨਾਲੇ ਤੇ ਉਹ ਹੋਰ ਪੇਪਰਾਂ ਦੀ ਵੀ ਤਿਆਰੀ ਕਰ ਰਿਹਾ ਹੈ। ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਪੜ੍ਹਾਈਆਂ ਬਹੁਤ ਨੇ ਵੀ।
ਹਾਂਜੀ।
ਜਿੰਨਾ ਪੜ੍ਹ ਲੋ ਓਨਾ ਘੱਟ ਆ,
ਹਾਂ,
ਹਮ ਹੋਰ ਸੁਣਾਓ ਤੁਸੀਂ ਇਸ ਤੋਂ ਸਟੱਡੀ ਤੋਂ ਇਲਾਵਾ ਕੁਛ ਹੋਰ ਵੀ ਕਰਦੇ ਹੋ।
ਨਹੀਂ ਸਟੱਡੀਜ਼ ਤੋ ਜਿਆਦਾ ਕੁਛ ਨੀ ਕਰ ਰਿਹਾ ਫਿਲਹਾਲ ਕੋਲੇਜ ਹੀ ਕਰ ਰਿਹਾ।
ਅੱਛਾ, ਅੱਛਾ ਤੇ ਅ ਤੁਹਾਡੀ ਛੁੱਟੀ ਕਿੰਨੇ ਕੁ ਵਜੇ ਹੁੰਦੀ ਏ।
ਬਈ ਡੇਢ ਵਜੇ ਹੁੰਦੀ ਆ।
ਅੱਛਾ ਡੇਢ ਵਜੇ ਆਉਂਦੀ ਆ ਤੁਹਾਡੀ ਛੁੱਟੀ।
ਹਮ
ਤੇ ਉਸ ਤੋਂ ਬਾਅਦ ਤੁਸੀਂ ਫਿਰ ਸਾਰਾ ਦਿਨ ਫਰੀ ਘਰ ਰਹਿੰਦੇ ਹੋ ਕਿ ਕਿੇਤੇ ਹੋਰ ਵੀ ਜਾਂਦੇ ਹੋ।
ਉਸ ਤੋ ਬਾਅਦ ਪਾਪਾ ਨਾਲ ਮੈਂ ਕ ਕੰਮ ਤੇ ਚੱਲ ਜਾਨਾ ਥੋੜ੍ਹੀ ਦੇਰ ਫਿਰ ਜਿਮ ਵਗੈਰਾ ਬਸ।
ਅੱਛਾ, ਅੱਛਾ, ਅੱਛਾ, ਮਤਲਬ ਪਾਪਾ ਦੀ ਹੈਲਪ, ਕਰਵਾਉਂਦੇ ਹੋ ਥੋੜ੍ਹੀ ਬਹੁਤੀ ਹਾਂ ਇਹ ਵੀ, ਸਭ ਇਹ ਸਭ ਤੋਂ ਵਧੀਆ ਗੱਲ ਹੈ ਆਪਣੇ ਪੇਂਰ ਪਾਪਾ ਦੀ ਹੈਲਪ ਕਰਵਾਣੀ।
ਹਾਂਜੀ।
ਹਾਂ ਹੋਰ ਸੁਣਾਓ ਤੁਸੀਂ
ਹੋਰ ਬਸ, ਤੁਸੀਂ ਦੱਸੋ
ਹੋਰ ਤੁਹਾਡੀ ਭੈਣ ਕਿਹੜੀ ਕਲਾਸ ਚ ਪੜ੍ਹਦੀ ਹੈ?
ਉਹ ਇਨਾਂ ਏਟਥ ਵਿੱਚ ਹੋਈ ਆ
ਅੱਛਾ ਉਹ ਛੋਟੀ ਹੈ, ਉਹ ਕਿਹੜੇ ਸਕੂਲ ਤੋਂ ਕਰ ਰਹੀ ਹੈ?
ਉਹ ਇੱਥੇ ਹੈਗਾ ਸੈਂਟ ਆ ਕੇ, ਉੱਥੇ ਕਰ ਰਹੀ ਆ
ਅੱਛਾ, ਉਹ ਸੀ ਬੀ ਐਸ ਈ ਕਰ ਰਹੀ ਹੈ ਕਿ ਆਈ ਸੀ ਆਈ ਬੋਰਡ ਤੋਂ ਕਰ ਰਹੀ ਹੈ?
ਸੀ ਬੀ ਐੱਸ ਈ ਹੈ।
ਠੀਕ ਹੈ, ਉਹ
ਹਮ-
ਟਿਊਸ਼ਨ ਵਗੈਰਾ ਜਾਂਦੀ ਹੈ ਕਿ ਘਰ ਹੀ
ਆਹ ਉਹ ਤਾਂ ਜਾ ਰਹੀ ਇੰਸਟੀਟਿਊਸ਼ਨ ਤੇ ਲੱਗੀ ਹੋ ਉੱਥੇ ਜਾ ਰਹੀ ਆ।
ਅੱਛਾ ਅੱਛਾ, ਮਤਲਬ ਉਹ ਤੁਹਾਡੇ ਕੋਲ ਨੀ ਕਰਦੀ ਸਟੱਡੀ
ਨਹੀਂ ਉਹ ਨਹੀਂ, ਬਾਹਰ ਲੱਗੀ ਹੋਈ ਹੈ।
ਬਾਹਰ ਲੱਗ ਗਈਏ। ਤੇ ਟਿਊਸ਼ਨ ਦੇ ਕੀ ਚਾਰਜਿਸ ਹੋਣਗੇ ਤੁਹਾਡੇ?
ਜਿੱਥੇ ਇਹ ਲੱਗੀ ਹੋਈ ਹੈ ਉੱਥੇ ਤਾਂ ਹੈਗੇ ਆ ਜਿਵੇਂ ਥ੍ਰਰੀ ਥਾਊਜੈਂਡ ਹੈਗਾ ਦੋ ਮੰਥਲੀ ਥਰੀ ਥਾਊਜੈਂਡ
ਅੱਛਾ ਅੱਛਾ ਅੱਛਾ, ਤੇ ਟੀਚਰ ਵਧੀਆ ਹੈ?
ਆਹੋ ਉਹ ਤਾਂ ਟੀਚਰ ਵਧੀਆ ਵੇ।
ਅੱਛਾ।
ਹਮ।
ਤੇ ਉਹਦਾ ਉਹ ਮਤਲਬ ਕੋਈ ਗੇਮ ਗੂਮ ਜੁਆਇਨ ਕੀਤੀ ਹੋਈ ਆ ਉਹਨੇ ਕਿ ਨਹੀਂ ਕੀਤੀ?
ਨਹੀਂ ਉਹਨੇ ਗੇਮ ਵਗੈਰਾ ਤਾਂ ਨਹੀਂ ਕੋਈ ਜੁਆਇਨ ਕੀਤੀ, ਹਰੇ ਤਾਂ ਫਿਲਹ ਪੜ੍ਹਦੀ ਵੀ ਹੈ। ਡਾਂਸ ਵਗੈਰਾ ਕੀਤੀ ਸੀ ਜੁਆਇਨ ਵਿੱਚ ਹਾਂਜੀ ਡਾਂਸ ਕਰਦੀ ਹੈ ਜਿਵੇਂ ਡਾਂਸ ਵਗੈਰਾ ਲੱਗੀ ਪਈ ਆ ਉੱਥੇ
ਅੱਛਾ, ਉਹ ਸਕੂਲ ਚ ਜੁਆਇੰਨ ਸਕੂਲ ਚ ਕਰਵਾਉਦੇ ਆ ਡਾਂਸ?
ਨਹੀਂ, ਅਲੱਗ ਲੱਗੀ ਆ ਮੈਂ ਬਾਹਰ
ਹ ਅੱਛਾ।
ਹਾਂਜੀ ਹਾਂਜੀ, ਅਲੱਗ
ਅੱਛਾ ਜੀ ਅੱਛਾ।
ਹਮ।
ਤੇ ਸਕੂਲ ਚ ਕੋਈ ਗੇਮਸ ਵਗੈਰਾ ਦੀ ਫੈਸਿਲਿਟੀ ਨਹੀਂ ਆ ਉਹਨਾਂ ਦੇ?
ਨਹੀਂ ਹੈਗੀ ਉਹਨਾਂ ਦੇ ਤਾਂ, ਜਿਵੇਂ ਸਵੀਮਿੰਗ ਵਗੈਰਾ ਸਾਰਾ ਕੁੱਝ ਹੈਗਾ ਬਟ ਲੱਗੀ ਹੀ ਨੀ। ਡਾਂਸ ਲੱਗੀ ਸੀ ਉੱਥੇ, ਸਕੂਲੇ ਥੋੜ੍ਹਾ ਬਹੁਤ ਵੇ
ਫੇਰ ਤੇ ਬਹੁਤ ਵਧੀਆ ਗੱਲ ਹੈ ਮੇਰੇ ਬੇਟੇ ਦੇ ਸਕੂਲ ਚ ਤੇ, ਦੂਸਰੇ ਬੇਟੇ ਦੇ ਸਕੂਲ ਵਿੱਚ ਇਹ ਤੇ ਨਹੀਂ ਹੈ ਅਜੇ ਸਵਿਮਿੰਗ ਵਗੈਰਾ ਦੀ ਤੇ
ਨਹੀਂ ਉੱਥੇ ਹੈਗੀ ਹੈ ਸਵੀਮਿੰਗ ਹੈਗੀ ਹੈ ਤੇ ਬਾਸਕਿਟਬਾਲ ਦੀ ਹੈਗੀ ਹੈ।
ਅੱਛਾ ਜੀ।
ਹਮ।
ਫੇਰ ਤੇ ਬਹੁਤ ਵਧੀਆ ਗੱਲ ਹੈ।
ਹਾਂਜੀ ਹਾਂਜੀ।
ਠੀਕ ਹੈ ਭਾਜੀ, ਮੈਂ ਤੁਹਾਨੂੰ ਫੋਨ ਕਰਾਂਗੀ, ਫਿਰ ਦੱਸ ਦਵਾਂਗੀ।
ਠੀਕ, ਸਤਿ ਸ੍ਰੀ ਅਕਾਲ।